ਹਲੋ, ਸਾਸ਼੍ਰੀ ਕਾਲ ਜੀ।
ਹਾਂਜੀ, ਸਾਸ਼੍ਰੀ ਕਾਲ ਜੀ।
ਹੋਰ ਕੀ ਹਾਲ ਜੀ?
ਬਸ, ਬਸ ਵਦੀਆ ਜੀ ਤੁਸੀ ਸੁਨਾਓ।
ਵਦੀਆ, ਵਦੀਆ ਕੀ ਕਰਦੇ, ਕਿੱਥੇ? ਅੱਛਾ ਹਾਂ, ਪੀਲ ਆਪ ਪੀਆਂਗੇ
ਅੱਛਾ, ਅੱਛਾ ਫੇਰ ਤੁਸੀ ਘਰ ਆਓ ਕਿਸੇ ਦੇਨ ਅਸੀ ਤਾਨੂੰ ਆਪਨੇ‌ ਘਰ ਚਾ ਪੇਆਵਾਂਗੇ। ਹਾਂਜੀ, ਹੋਰ ਮੈਂ ਹਾਂਜੀ, ਅੱਜ ਤੇ ਮੈਂ ਬਜਾਰ ਗਈ ਤਾਂ। ਬਸ ਮੈਂ ਥੋੜੀ ਦੇਰ ਪੈਲਾਂ ਬਜਾਰ ਹੋ ਕੇ ਆਈ, ਤੇ ਬਜਾਰ ਤੇ ਮੈਂ ਬੁੱਕਸ ਵੇਖੀਆਂ ਬੱਚੇਆਂ ਦੀਆਂ ਬੋਤ ਜਾਦਾ ਮੈਂਗੀਆਂ ਸੀਗੀਆਂ।
ਅੱਛਾ ਜੀ, ਬੋਤ ਮੈੰਗੀ ਹੁੰਦੀ ਬੱਚੇਆਂ ਦੀ ਪੜਾਈ ਬੋਤ ਮੈਂਗੀ ਹੁੰਦੀ। ਬੋਤ ਖਰਚਾ ਹੁੰਦਾ ਬੱਚੇਆ ਦਾ ਏਕ, ਏਕ ਲਾਖ ਤਕ ਤਾ ਫ਼ੀਸ ਜਾਂਦੀ ਐ। ਕੋਲਜ ਦੀ, ਸਕੂਲਾ ਦੀ। ਹਂਜੀ। ਅੱਛਾ ਕਿੰਨਾ ਕਿੰਨ ਕਿੰਨਾ ਲੱਗਿਆ ਐਡਮਿਸ਼ਨ?
ਉਹਨਾਂ ਦੋ ਲੱਗਾ ਹੈਗਾ ਵਾ ਇਹ ਇੱਕ ਲੱਖ ਤੋਂ ਉੱਪਰ ਹੀ ਹੈ, ਸਾਲ
ਹਂਜੀ ਅੱਛਾ।
ਮੈਂ ਦੱਸੋ ਹੁਣ ਇਹਦੇ ਪਾਪਾ ਮਜ਼ਦੂਰੀ ਦਾ ਕੰਮ ਕਰਦੇ ਐ ਏੰਨੀ ਮਹਿੰਗਾਈ ਦੇ ਵਿੱਚ ਬੱਚਿਆਂ ਦਾ ਖਰਚਾ ਕਿੱਦਾਂ ਚੁੱਕ ਸਕਦੇ ਨੇ, ਇਹ ਕੀ ਹਾਂਜੀ। ਹਾਂ, ਇੱਕ-ਇੱਕ ਬੁੱਕ ਹਜ਼ਾਰ-ਹਜ਼ਾਰ, ਪੰਦਰਾਂ-ਪੰਦਰਾਂ ਸੌ ਰੁਪਏ ਦੀ ਇੱਕ ਦੱਸੋ ਸਿਲੰਡਰ ਇੰਨੇ ਮਹਿੰਗੇ ਹੋਏ ਦੇ ਨੇ, ਬੱਚਿਆਂ ਦੀਆਂ ਫੀਸਾਂ ਵੀ ਇੰਨੇ ਮਹਿੰਗੀਆਂ ਹੋਈ ਦੀਯਾਂ ਸਕੂਲ ਦੀਆਂ ਫੀਸਾਂ। ਕੰਪਿਊਟਰ ਫੀਸ ਬਚ ਹੁਣ ਨਾ ਇਹਦੇ ਪਾਪਾ ਹਮ ਮਜ਼ਦੂਰੀ ਦੇ ਵਿਚ ਕੰਮ ਕਰਦੇ ਹੈ ਤੇ
ਉਹ ਤੇ ਹੈਹੀ ਹੈ ਤੇ ਹੁਣ ਤੁਸੀ ਵੀ ਕਮ ਕਰੋ ਜਾ ਬੱਚ ਓ ਪਾਪਾ ਨੂੰ ਵੀ ਕਮ ਕਰੋ ਤਾਂ ਹੀ ਬੱਚੇ ਦਾ ਖਰਚਾ ਚੁੱਕ ਸਕਦੇ ਓ
ਬੱਸ- ਹ ਅਸੀ ਵੇਖਦੇ ਹਾਂ ਅਸੀ ਵੀ ਕੁਛ ਘਰ ਕਮ ਕਰਦੇ ਹਾਂ ਕੋਈ ਮਤਲਬ ਘਰ ਬੈਠ ਕੇ ਕੋਈ ਅਸੀ ਮਜਦੂਰੀ ਦਾ ਕਮ ਕਰ ਲਈਏ ਤੇ ਬੱਚਿਆਂ ਫਿਰ ਥੋੜ੍ਹਾ ਖਰਚਾ ਚੁਕ ਲਿਆ ਕਰੀਏ ਇਹ ਥੋੜੇ ਇਹਦੇ ਪਾਪਾ ਦੇ ਨਾ
ਸਿਲਾਈ ਕਰ ਲੋ ਯਾ ਪਾਰਲਰ ਵਗੈਰਾ ਕਮ ਕਰ ਲਓ ਉਹ ਬਹੁਤ ਮੈ ਪੈਸੇ ਮਿਲਦੇ ਨੇ ਬੱਚੇ ਥੋੜ੍ਹਾ ਖਰਚਾ ਅਧਾ ਨਿਕਲ ਜਾਂਦਾ ਬਾਹਰ
ਨਹੀ-ਨਹੀ ਹੁਣ ਹੀ ਕਰਾਗੇ ਨਾ ਥੋੜਾ ਜਿਹਾ ਨਾ ਇਹਦੇ ਪਾਪਾ ਦੇ ਨਾਲ ਸਾਥ ਦਾਗੇ ਸਿਲਾਈ ਵਗੈਰਾ ਕਰ ਲਿਆ ਕਰਾਂਗੇ ਘਰ ਥੋੜਾ ਜਿਹਾ ਚਲੋ ਹੈਲਪ ਹੋ ਜੇਗੀ ਥੋੜਾ ਅਜ ਕਲ ਤੇ ਵੈਸੇ ਵੀ ਇਨੀ ਮਹਿਣਗਾਈ ਦੇ ਵਿਚ ਬੱਚਿਆਂ ਨੂੰ ਬਠਾਣ ਦਾ ਕੋਈ ਹੈ ਹੀ ਨਹੀ ਹੈਗਾ ਚਲੋ ਬੱਚੇ ਥੋੜਾ ਪੜ੍ਹ ਜਾਣਗੇ ਥੋੜਾ ਕੁਛ ਬਣ ਜਾਣਗੇ ਥੋੜਾ ਸਾਨੂੰ ਸਹਾਰਾ ਹੋਜੂਗਾ।
ਹਾਂਜੀ ਇਹ ਤਾਂ ਹੈ ਈ ਬੱਚਿਆਂ ਨੂੰ ਪੜਾ ਬੱਚਿਆਂ ਨੂੰ ਪੜਾਨਾ ਵੀ ਬੜਾ ਔਖਾ ਹੋ ਗਿਆ ਬੱਚਿਆਂ ਨੂੰ ਜਿਨਾ ਤਿਨ-ਤਿਨ ਬੱਚੇ ਚਾਰ-ਚਾਰ ਬੱਚੇ ਉਹ ਬਹੁਤ ਮੁਸ਼ਕਿਲ ਨੂੰ ਪੈਸੇ ਇਨੀ-ਇਨੀ ਸਕੂਲਾਂ ਦੀ ਫੀਸ ਮਹਿਗੀ ਹੋਈ ਦੀਏ ਕਿਤਾਬਾ ਏਨੀ ਮਹਿਗੀ ਏ ਉਪਰੋਂ ਬੈਗ ਵਗੈਰਾ ਟਿਫਨ ਵਗੈਰਾ ਸਬਜ਼ੀਆਂ ਵੀ ਇਨੀ ਮਹਿਗੀ ਹੋਈ ਦੀਆਂ ਬੱਚਿਆਂ ਨੂੰ ਕੀ ਖਾਣਾ ਵੀ ਹੋ ਹੋਏਦਾ ਬੱਚੇ ਕਿਵੇਂ ਕਮਾਏ ਕਿਵੇਂ ਖਾਈਏ ਫਿਰ ਬੱਚੇ ਦੇ ਵਸਤੇ ਵਾਸਤੇ ਵੀ ਖਰਚਾ ਕਰਨਾ ਪੈਂਦਾ ਨਾ ਫੇਰ। ਉਹ ਤੇ ਹੈ ਹਾਂਜੀ ਹੋ ਬਹੁਤ ਜ਼ਿਆਦਾ ਮੈਂ ਤੇ ਬਹੁਤ ਪਰੇਸ਼ਾਨ ਹਾਂ ਮਹਿਗਾਈ ਤੋ ਸਰਕਾਰ ਨੂੰ ਚਾਹੀਦਾ ਵਾ ਕਿ ਥੋੜਾ ਜਿਹਾ ਬੱਚਿਆਂ ਨੂੰ ਥੋੜਾ ਜਿਹਾ ਕਰਨ ਹਾਂਜੀ ਤੇ ਬੱਚਿਆਂ ਦੇ ਨ ਬੱਚਿਆਂ ਦੇ ਨੰਬਰ ਵਧੀਆ ਆਂਦੇ ਉਹਨਾ ਨੂੰ ਸਕੋਲਰਸ਼ਿਪ ਮਿਲਦੀ ਹੈ ਤੁਹਾਡੇ ਕੋਲਜ ਬੱਚਿਆਂ ਨੂੰ?
ਇਕ ਇਕ ਸਕੌਲਰਸ਼ਿਪ ਮਿਲ ਮਿਲਦੀ ਹੈ, ਬੱਚਿਆਂ ਨੂੰ ਸਕੋਲੇਜਸ਼ਿਪ ਤਾਂ ਮਿਲਦੀ ਹੈ, ਪਰ ਲੇਕਿਨ ਉਹ ਟਾਈਮ ਸਿਰ ਦਿੰਦੇ ਨੀ ਹੈਗੇ ਟਾਈਮ ਸਿਰ ਮਿਲਦੀ ਨੀ ਹੈ ਸਕੋਲਰਸ਼ਿਪ ਬੱਚਿਆਂ ਨੂੰ ਨਾਈਟੀ ਨਾਈਨਟੀ ਫਾਈਵ ਪਰਸੈਟ ਤਾਂ ਅਬਵ ਮਿਲਦੀ ਹੈ। ਹਾਂਜੀ ਸਾਡੇ ਬਚਿਆਂ ਨੇ ਤਾਂ ਨਾਈਨਟੀ ਵਨ ਪਰਸੈਂਟ ਲ ਉਹਨਾਂ ਨੂੰ ਬਸ ਵੀਹ ਪਰਸੈਂਟ ਹੀ ਲੈਸ ਮਿਲੀ ਹੈ ਬਸ ਜਿਆਦਾ ਨੀ ਮਿਲੀ ਹੁਣ ਅਜ ਕਲ ਦੀ ਮਹਿਗਾਈ ਦੇ ਵਿਚ ਬੱਚੇ ਪੜ੍ਹਨਾ ਚਾਹੁੰਦੇ ਆ ਤੇ ਹੁਣ ਉਹਨਾਂ ਨੂੰ ਵੈਸੇ ਚਾਹੀਦਾ ਨਾ ਕਿ ਥੋੜਾ ਜਿਹਾ ਥੋੜਾ ਹੋਰ ਜ਼ਿਆਦਾ ਡਿਸਕਾਊਂਟ ਦੇਣ ਬੱਚਿਆਂ ਨੂੰ ਤਾਂ ਕਿ ਫ ਥੋੜਾ ਪੇਰੈਂਟਸ ਨੂੰ ਵੀ ਥੋੜਾ ਸਹਾਰਾ ਹੋਜੇ ਕਰੇਗਾ ਬੁ ਹੁਣ ਉਹ ਕਿਸ ਤਰਾ, ਕਿਸ ਤਰਾ ਖਰਚਾ ਕਰਨਗੇ ਇਨੇ ਐੰਨੀ ਮਹਿਗਾਈ ਦੇ ਵਿੱਚ।
ਹਾਂਜੀ ਬਹੁਤ ਮਹਿਗਾਈ ਬਹੁਤ ਹੈ। ਸਰਕਾਰ ਨੂੰ ਥੜਾ ਸੋਚਣਾ ਚਾ ਸੋਚ ਹਾਂਜੀ
ਬਾਜ਼ਾਰ ਵੀ ਗਈ ਉਦੋ ਸਬਜ਼ੀਆਂ ਵੀ ਇਨੀਆਂ ਮਹਿਗੀਆਂ ਵਾ ਤੇ ਬਹੁਤ ਮਹਿ ਮੈਂ ਬਸ ਮੈਂ ਉਹਦੀ ਆਲੂ ਦਾ ਸਬਜ਼ੀ ਦਾ ਰੇਟ ਪੁਛਿਆ ਕਦੀ ਬੈਂਗਣ ਦਾ ਪੁਛਾਂ ਬਹੁਤ ਜਾਦਾ ਰੇਟ ਹੋਇਆ ਦਾ ਵਾ ਕੋਈ ਰਿਕਸ਼ੇ ਟਾਂਗੇ ਦਾ ਕਿਇਆ ਵੀ ਇਨਾ ਇਨਾ ਜ਼ਿਆਦਾ ਹੋਇਆ ਦਾ ਵਾ।
ਅਛਾ ਜੀ ਸਰਕਾਰ ਨੇ ਬਸ ਹਰ ਚੀਜ਼ ਮੰਹਗਾਈ ਕਰ ਅਤੇ ਸਿਲੰਡਰ ਮਹਿਗੇ ਕਰਤੇ ਨੇ, ਸਬਜ਼ੀਆਂ ਮਹਿੰਗੀ ਕਰਤੀਆਂ ਨੇ, ਬੱਚਿਆਂ ਦੇ ਸਕੂਲ ਦੀ ਕਿਤਾਬਾਂ ਇਨੀ ਮਹਿਗੀ ਕਰ ਬੱਚਾ ਕੀ ਕਰੇ। ਹਾਂ ਕੱਪੜੇ ਵੀ ਮਹਿਗੇ ਕਰਤੀ ਸਰਕਾਰ ਹਾਂਜੀ-ਹਾਂਜੀ ਕੱਪੜੇ ਮਹਿੰਗੇ ਸਰਕਾਰ ਨੂੰ ਥੋੜਾ ਸੋਚਣਾ ਚਾਹੀਦਾ ਗਰੀਬ ਬੰਦਾ ਕੀ ਕਰੇਗਾ। ਪੈਸੇ ਇਨੇ ਕਰ ਮਜ਼ਦੂਰੀ ਕਰਦਾ ਕੀ ਕਰੇਗਾ ਵਿਚਾਰ ਉਹ। ਕੰਮ ਮਹਿੰਗੇ ਪਹਲੇ ਕੰਮ ਇੰਨੇ ਮਿਲਦੇ ਨੀ ਹੈਗੇ ਤਨਖਾਹ ਘੱਟ ਹੁੰਦੀਆਂ ਆਦਮੀਆਂ ਦੀ। ਤੇ ਬੱਚੇ ਵੀ ਪੜ੍ਹਾਣੇ ਨੇ ਘਰ ਦੇ ਖਰ ਬਿਜਲੀ ਦਾ ਬਿੱਲ, ਪਾਨੀ ਦਾ ਬਿੱਲ ਜੋ ਕਰਾਯਾ
ਕਰਾਯੇ ਤੇ ਰਹਨੇ ਆ ਕਰਾਯਾ ਵੀ ਸਾਨੂੰ ਕੱਢਣਾ ਪੈਂਦਾ ਹੁਣ ਦੱਸੋ ਇੰਨੀ ਮਹਿੰਗਾ ਕਰਾਯਾ ਵੀ ਇੰਨਾ ਇੰਨਾ ਮਹਿੰਗਾ ਸਾਡਾ ਤੇ ਬਹੁਤ ਜਿਆਦਾ ਕਰਾਆ ਵਾ ਸਾਡਾ ਤੇ ਸੱਤ ਅੱਠ ਹਜ਼ਾਰ ਕਰਇਆ ਇੱਕ ਰੂਮ ਦਾ ਵਾ ਫਿਰ ਬਿਜਲੀ ਦਾ ਵੀ ਬਿੱਲ ਹਾਂ ਇੱਕ ਇਹ ਉਹ ਬਿਜਲੀ ਦਾ ਵੀ ਬਿੱਲ ਦੇਨਾ ਪੈਂਦਾ, ਪਾਣੀ ਦਾ ਵੀ ਬਿੱਲ ਦੇਨਾ ਪੈਂਦਾ।
ਅਛਾ ਜੀ ਬਹੁਤ ਬਹੁਤ ਬਹੁਤ ਐ
ਔਦਾ ਔਖਾ ਹੋਇਆ ਦਾ ਵਾ।
ਹਂਜੀ ਅ ਸਰਕਾਰ ਸਾਡੇ ਮਹਿੰਗਾਈ ਸਾਡੀ ਘਟਾਏ।
ਸਾਡੇ ਬੱਚਿਆਂ ਨੂੰ ਪੜ੍ਹਨ ਦਾ ਇੰਨਾ ਸ਼ੌਕ ਹੈ। ਹੈਂ ਪਰ, ਲੇਕਿਨ ਸਾਡੀ ਮਜਬੂਰੀ ਕਹਾਂ ਕਿ ਬੱਚਿਆਂ ਨ ਪੜ੍ਹਾ ਵੀ ਨਹੀਂ ਪਾ ਰੇ।
ਅੱਛਾ ਜੀ ਸਰਕਾਰ ਰਿਐਤ ਨੀ ਕਰਦੀ ਪੈਨਸ਼ਨ ਵਗੈਰਾ ਲਗਾ ਦੇ ਹੋਏ ਕਿਸੇ ਦੀ ਵੀ ਚੀਜ਼ ਦੀ, ਹੁਣ ਇੱਕ ਮੈਂ ਸੁਣੀ ਸੀ ਇੱਥੇ ਬੀ ਇੱਕ ਪੈਨਸ਼ਨ ਹੈਗੀ ਏ ਕੁੜੀਆਂ ਹੈਗੀਆਂ ਉਦ ਪੈਨਸ਼ਨ ਲਾਂਦੇ ਨੇ। ਉਹਨੂੰ ਪੈਸ ਇੱਥੇ ਕੁੜੀਆਂ ਕੁੜੀਆਂ ਹੈਗੀਆਂ ਨਾ ਤਿੰਨ ਚਾਰ ਕੁੜੀਆਂ ਜਿਹੜੇ ਵੀ ਹੈਗੀ ਆ ਪੈਸੇ ਮਿਲਦੇ ਹੈਗੇ ਨੇ।
ਸਾਡੇ ਇੱਥੇ ਕੋਈ ਸਕੀਮ ਨੀ ਐ ਤੁਹਾਡੇ ਤੇ ਸਰਕਾਰ ਹਾਂਜੀ-ਹਾਂਜੀ ਤੁਹਾਡੀ ਸਰਕਾਰ ਵਧੀਆ ਨਾ ਸਾਡੇ ਤੇ ਇੱਥੇ ਕੋਈ ਤੇ ਹੈ ਨੇ ਨਾ ਇੱਥੇ ਕਿਸੇ ਦੀ ਪੈਨਸ਼ਨ ਲੱਗੀ ਹੈ ਥੋੜਾ ਬਹੁਤਾ ਸਾਨੂੰ ਹੀ ਮਜਦੂਰੀ ਵਗੈਰਾ ਕਰਕੇ ਥੋੜਾ ਜਾ ਘਰ ਦਾ ਸਾਥ ਦੇਣਾ ਪੈਂਦਾ।
ਹਾਜੀ ਹਾਂਜੀ-ਹਾਂਜੀ ਬੱਚਿਆਂ ਨੂੰ ਖੂਬ ਪੜ੍ਹਾਓ ਫੇਰ ਔਰ ਮਿਹਨਤ ਕਰਨ ਅਤੇ ਅੱਗੇ ਅੱਛਾ ਕੰਮ ਜੋਬ ਵਗੈਰਾ ਕਰਨ ਤਾਂ
ਬੱਚਿਆਂ ਨੇ ਵੀ ਹੁਣ, ਬੱਚਿਆਂ ਨੂੰ ਹੁਣ ਥੋੜਾ ਜੋਬ ਜਾਬ ਕਰਾਵਾਂਗੇ ਨਾ ਥੋੜਾ ਸਾਥ ਹੋ ਜੇਗਾ ਤੇ ਬੱਚਿਆਂ ਦੀ ਹਲ ਕਰੇਗੀ ਪਾਪਾ ਦੇ ਨਾਲ, ਤਾਂ ਹੀ ਬੱਚੇ ਪੜ੍ਹ ਪਾਣਗੇ ਹੁਣ ਇੰਨੀ ਮਹਿੰਗਾਈ ਦੇ ਵਿੱਚ ਤੇ ਬੱਚੇ ਨੂੰ ਕਰ ਨਹੀਂ ਸਕਦੇ ਇਕੱਲੇ-ਇਕੱਲੇ ਹੁਣ ਬਈ ਮੈਂ ਉਹਨਾਂ ਨੂੰ ਬਚ
ਹਾਂਜੀ। ਬੱਚੇ ਮਿਹਨਤ, ਕਰਨ ਤਾਈ। ਮੇਰੇ ਬੱਚੇ ਹਾਲੇ ਛੋਟੇ ਹੈਗੇ ਨੇ। ਫਿਫਥ- ਫੋਰਥ ਪੜਦੇ ਨੇ। ਪ੍ਰਾਈਵੇਟ ਸਕੂਲ, ਚ ਪੜਦੇ ਮੇਰੇ ਬੱਚੇ।
ਵੀ ਫੇਰ, ਬੱਚੇ ਤੁਹਾਡੇ ਉੱਥੇ ਫੀਸ, ਲਿਮਟਿਡ ਹੈ?
ਹਾਂਜੀ। ਹਾਂ, ਹਲੇ ਤੇ ਫੀਸ ਮਲਬ ਕਿ ਹਾਂ ਘੱਟ। ਇਕ ਬੱਚੇ ਦੀ ਮੇਰੀ ਬਾਰਾਂ ਹਯਾਰ ਏ, ਇੱਕ ਬੱਚੇ ਪੰਦਰਾਂ ਹਯਾਰ ਹੈਗੀ ਹੈ। ਸ ਮਹੀਨੇ ਦੀ।
ਹੂੰ। ਤੇ ਫਿਰ ਵੀ ਮਹਿੰਗਾਈ। ਆਪ ਦੇ, ਨਾਲ ਤੇ, ਤੁਹਾਡੀ ਫੀਸ ਮਹਿੰਗੀ ਆ। ਬਹੁਤ, ਜਾਦਾ ਮਹਿੰਗੀ ਐ। ਫੇਰ ਮਤਲਬ, ਤੁਸੀਂ ਖਰਚਾ
ਖਰਚਾ ਕਰਦੇ ਹਾਂ। ਮੈਂ, ਮੈਂ ਵੀ, ਥੋੜਾ ਬਹੁਤਾ ਸਲਾਈ ਕਰ ਲੇਨੀ ਆ। ਨਹੀਂ ਆਹ ਤੇ । ਖਰਚ ਖਰਚ ਮੈਂ ਕਰਦੀ ਆ, ਹੜੇ ਇਹ ਕਰਦੇ ਨੇ। ਖੜਚਾ।
ਹਾਂ। ਕਰਨਾ ਪੈਂਦਾ, ਬੱਚ ਬੱਚਿਆਂ ਚ ਲਈ ਵੀ, ਕਰਨਾ ਪੈਂਦਾ। ਅੱਜ ਕੱਲ, ਅੱਜ ਕੱਲ ਤੇ ਵੈਸੇ, ਵੀ ਬੱਚੇ ਬਿਠਾਣਾ। ਹੂੰ, ਅੱਜ ਕੱਲ ਤੇ ਵੈਸੇ ਬੱਚਿਆਂ ਨੂੰ, ਛੁੱਟੀਆਂ ਦਾ ਪ੍ਰੋਜੈਕਟ ਵਗੈਰਾ, ਇੰਨੇ ਪੈਸੇ ਲੱਗਦੇ ਪਏ ਨੇ, ਦੋ-ਦੋ ਹਜ਼ਾਰ। ਰੁਪਈਏ। ਪ੍ਰਜੈਕਟ ਤੇ ਲੱਗਣ ਦੇ ਨੇ।
ਹਾਂਜੀ। ਬਹੁਤ ਬੱਚਿਆਂ ਨੇ ਵੀ ਇਹ ਸੁ ਜਿਵੇਂ, ਬੱਚਿਆਂ ਸਕੂਲੇ ਕਿਹਾ। ਪ੍ਰੋਜੈਕਟ ਬਣਾ ਕੇ ਆਉਣੇ ਹੈ। ਤਿਆਰ ਕਰਕੇ ਲੈ ਕੇ ਆਉਣੇ। ਹੁਣ ਕੱਲ। ਜਾਵਾਂਗੇ ਸਮਾਨ ਲੈ ਕੇ। ਆਵਾਂ ਜਿਸਦੇ ਤੇ ਪ੍ਰੋਜੈਕਟ ਤਿਆਰ ਕਰਾਂਗੇ ਇਹਨਾਂ ਦੇ। ਫੇਰ ਇੱਕ ਤਰੀਕ ਨੂੰ ਸਕੂਲ ਜਾ ਜਾਣਾ। ਫੇਰ, ਸਕੂਲ ਲੈ ਕੇ ਜਾਣਗੇ ਪ੍ਰੋਜੈਕਟ
ਪ੍ਰੋਜੈਕਟ ਵੀ ਦੋ-ਦੋ
ਹਾਂਜੀ।
ਤੇ, ਬ ਇੰਨੀ ਮਹਿੰਗੀ ਹੈ। ਮੈਂ, ਤੇ ਸਕੂਲ ਦੇ ਐਜੂਕੇਸ਼ਨ ਚ ਜਾਵਾਂਗੀ, ਤੇ ਮੈਂ, ਤੇ ਕਹਿ ਕੇ ਆਵਾਂਗੀ, ਬਈ, ਇਨੇ-ਇਨੇ ਬੱਚਿਆਂ ਫੇਰ, ਖਰਚਾ ਦੇ ਦਿੰਦੇ ਨੇ। ਮਹਿੰਗੇ ਪ੍ਰੋਜੈਕਟ ਬਣਾਉਣ ਲਈ ਦੇ ਦਿੰਦੇ ਆ। ਅਸੀਂ ਕਿੱਥੋਂ ਖਰਚਾ ਕਰੀਏ?
ਕਰੀਏ। ਹਾਂਜੀ। ਉਹਨਾਂ ਨੂੰ, ਕਹੋ ਥੌੜਾ-ਥੌੜਾ, ਥੋੜੀ ਜਿਹੀ ਡਿਸਕਾਊਂਟ, ਸਾਨੂੰ ਡਿਸਕਾਊਂਟ ਦੇ ਦੋ। ਥੋੜੀ ਰਿਆਇਤ ਕਰਦੋ। ਬੱਚਿਆਂ ਵੀ ਪੜਾਣਾ ਹੈ। ਬੱਚਿਆਂ ਦੀ ਫ਼ੀਸ ਦੇਣੀ। ਥੋੜੀ ਰਿਆਇਤ ਕਰੋ।
ਪਹਿਲੇ ਸਕੂਲ ਜਾਵਾਂਗੇ ਨਾ। ਫੇਰ ਟੀਚਰ ਨੂੰ ਕਵਾਂਗੇ ਜਾ ਕੇ। ਬਈ ਥੋੜਾ ਜਿਹਾ, ਬਈ ਬੱਚਿਆਂ ਦੇ ਨਾਲ, ਸਾਥ ਦਿਓ, ਹੈਲਪ ਦਿਓ ਬਈ ਤਾਨੂੰ ਅਸੀਂ, ਹੁਣ ਇਨੀਂ ਮਹਿੰਗਾਈ ਦੇ ਵਿੱਚ
ਅਸੀਂ ਬੱਚਿਆਂ ਨੂੰ ਅਸੀਂ ਕਿਦਾਂ ਪੜਾਈਏ, ਕਿਦਾਂ ਅਸੀਂ ਕੰਮ ਕਰੀਏ। ਨਹੀਂ ਸਕੂਲਾਂ ਚ ਨਾ ਇੱਕ ਰੂਲ ਹੁੰਦਾ ਹੈ। ਬਈ ਬੱਚਿਆਂ ਜਿਹਦੇ ਤਿੰਨ ਬੱਚੇ, ਉਂਦ ਨੂੰ ਉਹ ਦੇ, ਇੱਕ ਬੱਚੇ ਦੀ, ਫ਼ੀਸ ਮਾਫ਼ ਹੁੰਦੀ ਹੈ। ਤੁਸੀਂ ਗੱਲ ਕਰਨਾ ਜਾ ਕਿ ਬਈ ਮੇਰੇ ਤਿੰਨ, ਚਾਰ ਬੱਚੇ ਹੈਗੇ। ਇੱਕ, ਦੋ ਬੱਚਿਆਂ ਦੀ ਫੀਸ ਮਾਫ਼ ਹੋਣੀ ਚਾਹੀਦੀ ਹੈ।
। ਕਰਾਂਗੇ ਜਾ ਕੇ, ਹੁਣ ਜਦੋਂ ਸਕੂਲ ਓਪਨ ਹੋਣਗੇ ਨਾ, ਫੇਰ ਜਾ ਕੇ ਕਰਾਂਗੇ। ਹਾਂਜੀ, ਤੁਸੀਂ ਫਿਰ?
ਮੇਰੇ ਵੀ ਤਿੰਨ, ਚਾਰ ਬੱਚੇ ਹੈਗੇ ਨਾ। ਫੇ ਮੇਰੇ ਇੱਕ ਬੱਚੇ ਜੋ, ਪਿਆ ਹੁਣੇ। ਉਹਦੀ ਫ਼ੀਸ ਮਤਲਬ ਕਿ, ਮੈਂ ਮਾਫ਼ ਕਰਵਾਈ। ਮੈਂ ਕਿਹਾ ਬਈ ਮਾਫ਼ ਕਰੋ ਬਈ ਮੇਰੇ ਚਾਰ ਬੱਚੇ ਪੜਦੇ ਨੇ, ਇੱਕ ਬੱਚੇ ਦੀ ਫ਼ੀਸ ਮਾਫ਼ ਕਰੋ ਮਾਫ਼ ਕਰੋ। ਤੇ ਉਹ ਨੇ ਮੇਰੀ ਗੱਲ ਸੁਣ ਕੇ, ਉਹ ਨੇ ਮੇਰਾ ਬੱਚੇ ਦੀ ਫ਼ੀਸ ਮਾਫ਼ ਕਰਦੀ ਐ।
ਬਾਹਰ ਤੇ ਸਿਸਟਮ ਹੈ। ਇੱਥੇ ਨੀ, ਨਾ ਹੈਗਾ ਸਿਸਟਮ। ਹੁਣ ਜਾ ਕੇ ਅਸੀਂ ਸਕੂਲ। ਤੇ ਜਾ ਕੇ ਕਵਾਂਗੇ ਨਾ, ਬਈ ਇੱਥੇ ਹੈਗਾ ਵਾ, ਤੇ ਇੱਕ, ਦੋ, ਇੱਕ ਬੱਚੇ ਦੀ ਫੀਸ ਮਾਫ਼ ਕਰੋ। ਥੋੜੀ, ਜਿਹੀ ਰਿਆਇਤ ਹੋਜੇਗੀ। ਥੋੜੇ ਜਿਹੇ ਡਿਸਕਾਊਂਟ, ਸਾਨੂੰ ਮਿਲ ਜਾਏਗਾ। ਚਲੋ ਕੋਈ ਨੀ, ਤੁਸੀਂ ਕਿਸੇ ਵਕਤ, ਸਾਡੇ ਘਰ ਆਇਆ ਜੇ। ਤੇ ਤੁਸੀਂ, ਆਪਾਂ ਮਿਲ ਕੇ ਗੱਲ ਕਰਾਂਗੇ। ਤੇ ਤੁਸੀਂ ਕੋਲ, ਕੋਲ ਗੱਲ ਕਰਦੇ ਰਹਿਣਾ। ਆਪਣੇ ਬੱਚਿਆਂ ਨੂੰ ਵੀ, ਨਾਲ ਲੈ ਕੇ ਆਉਣਾ ਸਾਡੇ।
ਆਵਾਂਗੀ, ਤੇ ਤੁਹਾਨੂੰ ਦੱਸਾਂਗੀ ਵੀ, ਕਿਵੇਂ-ਕਿਵੇਂ ਕਰਨਾ ਠੀਕ ਹੈ।
ਹਾਂਜੀ-ਹਾਂਜੀ, ਤੁਸੀਂ ਸਾਨੂੰ ਘਰ ਆ ਕੇ ਮਿਲੋ, ਸਾਨੂੰ ਦੱਸੋ, ਫੇਰ ਅਸੀਂ, ਇਸ ਬਾਰੇ ਡਿਸਕਸ ਕਰਾਂਗੇ। ਫਿਰ ਆਪਾਂ ਸਕੂਲ ਜਾ ਕੇ ਗੱਲ ਕਰਦੇ ਹਾਂ।
ਠੀਕ ਹੈ, ਠੀਕ ਹੈ, ਓ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ।